ਹੈ
ਸਸ੍ਰੀ ਕਾਲ ਜੀ
ਹਾਂਜੀ ਸ਼ਸ਼ੀ ਕਾਲ ਜੀ ਹਾਂਜੀ ਕਿਵੇਂ ਓ
ਵਧੀਆ ਜੀ ਤੁਸੀਂ ਸੁਨਾਓ
ਵਧੀਆ ਜੀ ਵਧੀਆ ਹੋਰ ਹੋਰ ਸੁਨਾਓ ਕੀ ਬਣਦਾ ਐ
ਕੁਛ ਨਹੀਂ ਜੀ ਹੁਣ ਤਾਂ ਪਾਰਸਲ ਮੰਗਵਾਇਆ ਸੀਗਾ ਔਨਲਾਈਨ ਤੇ ਹੁਣ ਦੇ ਕੇ ਗਿਆ ਬੰਦਾ ਉਹ ਖੋਲ੍ਹ ਰਿਹਾ ਸੀਗਾ
ਅੱਛਾ ਤੁਸੀਂ ਵੀ ਔਨਲਾਈਨ ਸ਼ੋਪਿੰਗ ਕਰਦੇ ਓ
ਹਾਂਜੀ ਮਿਡਲ ਫੈਮਿਲੀ ਆ ਜ ਤੇ ਹੁਣ ਤਾਂ ਸਸਤੇ ਪੈਸੇ ਬਚਾਣ ਵਾਸਤੇ ਔਨਲਾਈਨ ਕਰਨੀ ਪੈਂਦੀ ਹੈ ਜੀ ਇੱਥੇ ਕੋਈ ਜੁੱਤੇ ਲੈਣੇ ਸੀਗੇ ਮੈਂ
ਅੱਛਾ
ਸਿਲੇਬਸ ਮਤਲਬ ਸਪੋਰਟਸ ਜ ਉੱਤੇ ਹੁੰਦੇ ਨਾ ਰਨਿੰਗ ਰੂਨਿੰਗ ਕਰਨ ਵਾਸਤੇ ਉਹ ਲੈਣੇ ਸੀਗੇ ਕਿਉਂਕਿ ਮੈਂ ਸਵੇਰੇ ਸਵੇਰੇ ਰਨਿੰਗ ਕਰਕੇ ਆਉਨਾ ਨਾ ਮੈਂ
ਅੱਛਾ
ਐਸ ਕਰਕੇ ਜੁੱਤੇ ਲੈਣੇ ਸੀਗੇ ਤੇ ਮੈਂ ਐਥੋਂ ਮਾਰਕੀਟ ਚ ਗਿਆ ਸੀਗਾ ਪਹਿਲਾਂ ਮੈਂ ਫਲਾਨ ਚੈੱਕ ਕੀਤੇ ਸੀਗੇ ਸਾਰੇ ਥਾਂ ਜਾ ਕੇ ਜਿਹੜੇ ਜੁੱਤੇ ਮੈਂ ਲੈਣੇ ਸੀਗੇ ਨਾ ਉਹ ਹਜ਼ਾਰ ਹਜ਼ਾਰ ਗਿਆਰਾਂ ਗਿਆਰਾਂ ਸੌ ਰੁਪਏ ਦੇ ਰਹੇ ਸੀਗੇ
ਹਮ
ਉਹ ਸੇਮ ਜੁੱਤੇ ਨਾ ਓਨਲਾਈਨ ਮੈਨੂੰ ਚਾਰ ਸੌ ਰੁਪਏ ਦੇ ਮਿਲ ਰਹੇ ਸੀਗੇ
ਹਮ ਹਮ ਔਨਲਾਈਨ ਦੇ ਵਿੱਚ ਆਪਾਂ ਲੈਂੇ ਹਾਂ ਨਾ ਗ ਉਹ ਵਧੀਆ ਸੇਮ ਉਵੇਂ ਦਾ ਹੀ ਸੇਮ ਜੁੱਤੇ ਹੈ ਆਪਾਂ ਨੂੰ ਸਸਤੇ ਪੈਂਦੇ ਹੈਗੇ
ਉਹ ਤਾਂ ਹੈ ਜੀ ਮਗਰ ਚਾਰ ਸੌ ਰੁਪੇ ਦਾ ਪੈ ਰਿਹਾ ਸੀਗਾ ਤੇ ਕਾਰਡ ਕੁਡ ਲਾ ਕੇ ਤੈਨ ਸੌ ਸੱਤਰ ਰੁਪਏ ਦਾ ਪਿਆ ਜੀ ਯਾਰ
ਹਮ ਹਮ
ਹੁਣ ਮਤਲਬ ਮੇਨ ਚੀਜ਼ ਆਹ ਵੀ ਹੈਗੀ ਜੀ ਤੇਲ ਵੀ ਖਰਚਾ ਪਚ ਗਿਆ ਤੇ ਮੈਂ ਦਿਨ ਵੀ ਬਚ ਗਿਆ
ਹਾਂਜੀ ਟਾਈਮ ਵੀ ਟਾਈਮ ਵੀ ਨੀ ਵੇਸਟ ਹੋਇਆ
ਉਹਨੂੰ ਮੈਂ ਦੱਸਾਂ ਜੀ ਹੁਣ ਮੈਂ ਮੰਗਾਵਾ ਤਾਂ ਲਿਆ। ਮਗਰ ਇਹਦੀ ਜਿਹੜੀ ਕੁਆਲਿਟੀ ਹੈ ਨਾ। ਉਸ ਕੁਆਲਿਟੀ ਤੋਂ ਥੋੜ੍ਹੀ, ਓਨੀ ਕੁਆਲਿਟੀ ਨਹੀਂ ਹੈਗੀ ਜੀ।
ਹਮ
ਜਿਹੜੀ ਮੈਂ ਵੇਖਿਆ ਸੀ ਨਾ, ਹਜ਼ਾਰ ਰੁਪਆ ਦਾ ਜੁਤਾ ਸੀਗਾ। ਜਿਹੜਾ ਉਹਦੀ ਕੁਆਲਿਟੀ, ਇਹਦੀ ਕੁਆਲਿਟੀ ਤੋਂ ਬਹੁਤ ਹੀ ਦਿਨ- ਰਾਤ ਦਾ ਫ਼ਰਕ ਹੈ।
ਫ਼ਰਕ ਤਾਂ ਹੈ। ਆਪਾਂ ਨੂੰ, ਇਹਦੇ ਵਿੱਚ ਥੋੜ੍ਹੇ ਦੇਖਣ ਚ, ਆਪਾਂ ਨੂੰ ਚੀਜ਼ ਐਂ ਲੱਗਦਾ ਵੀ ਹਾਂ। ਸੇਮ ਉਹਦੇ ਵਰਗੇ ਆ। ਪਰ ਉਹ ਉਹਦੇ ਵਰਗੀ ਨਹੀਂ ਹੁੰਦੀ ਹੈਗੀ। ਜਦੋਂ ਰੇਟ ਦਾ ਫ਼ਰਕ ਆ ਗਿਆ। ਗਾ ਤਾਂ ਰੇਟ ਦਾ ਫ਼ਰਕ ਹੈ ਦੋਨਾਂ ਚ, ਹੀ
ਉਹ ਤਾਂ ਹੈ। ਜੀ ਮੈਂ ਹੁਣ ਹੁਣੀ ਪਾ ਕੇ ਵੇਖਿਆ। ਮੈਂ ਤੇ ਮਤਲਬ ਉਹ ਜਿਹੜੇ ਪਾ ਕੇ ਵੇਖੀ ਸੀ। ਉਹ ਮੈਂ ਨਾ ਥੋੜਾ ਫ ਕਦੇਫਰੇਬ ਮਹਿੂਸ ਕਰਹੇਹਾ ਥੋੜ੍ਹਾਿਹਾ
ਹਾਂ
ਇਹ ਚ, ਥੋੜਾ ਜਿ ਮਤਲਬ, ਇੰਨਾ ਮਹਿਸੂਸ ਨਹੀਂ ਹੋ ਰਿਹਾ। ਮਤਲਬ ਥੋੜੇ ਅੰਦਰ ਹੋਣਾ, ਅਜੀਬ ਜਿਹਾ ਲੱਗ ਰਿਹਾ। ਪਸੀਨਾ ਜਾ ਰਿਹਾ ਤੇ, ਰਨਿੰਗ ਵੀ ਇੰਨੀ ਵਧੀਆ ਨਹੀਂ ਹੋ ਰਹੀ।
ਹਮ- ਹਮ ਫ਼ਰਕ ਹੁੰਦਾ। ਇਹਨਾਂ ਦੇ ਵਿੱਚ ਦੇਖਣ ਚ, ਇਹ ਚੀਜ਼ ਉਵੇਂ ਦੀ ਹੈ। ਇਹ ਪਰ ਇਹ ਗਾ ਜਦੋਂ ਆਪਾਂ ਪਾਉਣੇ ਨਾ, ਟਰਾਈ ਕਰ ਦੇਗੇ ਉਦੋਂ ਪਤਾ ਲੱਗਦਾ।
ਹੁਣ ਮੈਂ ਸੋਚ ਰਿਹਾ। ਕਿ ਇਹ ਰਿਟਰਨ ਰਿਟਰਨ ਕਰਦਿਆਂ ਤੇ ਉਹ ਜੁੱਤੇ ਲਿਆ। ਕੋਈ ਛੇ ਸੌ ਰੁਪਏ ਦੀ ਗੱਲ ਹੈ। ਮਗਰ ਐਵੇਂ ਹੈਗੀ, ਕੁਆਲਿਟੀ ਤਾਂ ਹੈਗੀ।
ਹਮ, ਮੈਂ ਵੀ ਦੋ- ਤਿੰਨ ਵਾਰੀ ਮੰਗਵਾਏ ਆ ਜੁੱਤੇ। ਤਾਂ ਜਿਹੜੇ ਹਿਸਾਬ ਤੇ ਮੰਗਵਾਏ ਆ। ਵੈਸੇ ਤਾਂ ਮੈਨੂੰ ਤਾਂ ਉਵੇਂ ਦੇ ਹੀ ਮਿਲ ਗਏ ਸੀਗੇ।
ਉਹ ਫੇਰ ਨਾ ਕੀ ਕਹਿੰਦੇ, ਕਿ ਜਿਵੇਂ ਸਰਕਾਰੀ ਐਪ ਹੈਗੇ ਨਾ। ਜਿਵੇਂ ਐਮਾਜੋਨ ਹੋ ਗਿਆ, ਮੀਸ਼ੋ ਹੋ ਗਿਆ। ਫਲਿੱਪਕਾਰਟ ਹੋ ਗਿਆ। ਇਹ ਚੋਂ, ਆਪਾਂ ਕੁਝ ਚੀਜ਼ ਮੰਗਾਈਏ ਨਾ। ਆਪਾਂ ਉਹ ਜਮਾ ਸੇਮ ਹੁੰਦੀ ਹੈ ਜੀ।
ਹਮ, ਮੈਂ ਮੀਸ਼ੋ ਤੋਂ ਹੀ ਜ਼ਿਆਦਾ ਯੂਜ
ਹਾਂ। ਤੁਸੀਂ ਮੀਸ਼ੋ- ਮੀਸ਼ੋ ਤੋਂ ਮੰਗਾਇਆ ਨਾ। ਤੁਸੀਂ ਕੁਆਲਿਟੀ ਮਿਲੀ, ਤੁਹਾਨੂੰ ਮੈਂ ਨਾ ਕੋਈ ਸਾਈਡ ਵੇਖੀ ਸੀ। ਉਹ ਸਸਤੇ ਜੁੱਤੇ ਮਿਲ ਰਹੇ ਸੀ। ਉਹ ਮੈਂ ਇਸ ਕਰਕੇ, ਉਹਨਾਂ ਦੇ ਗੱਲਾਂ ਚ, ਆ ਗਿਆ ਮੈਂ।
ਅੱਛਾ-ਅੱਛਾ, ਨਹੀਂ-ਨਹੀਂ ਮੈਂ ਤਾਂ ਐਪ ਤੋਂ ਮੰਗਵਾਉਣੀ ਹੈਗੀ। ਮੀਸ਼ੋ ਐਪ ਤੋਂ।
ਹਾਂ। ਮੈਂ ਮੀਸ਼ੋ ਐਪਸ ਦੇਖਿਆ ਸੀਗਾ। ਮੀਸ਼ੋ ਐਪ ਚ, ਨਾ ਇਹ ਜੁੱਤੇ ਸਾਫ਼ ਸ ਦਿਖਾ ਰਹੇ ਸੀਗੇ। ਮੈਂ ਸੋਚਿਆ ਚਾਰ ਸੌ ਚ, ਮੰਗਵਾ ਲੈਂਦੇ ਤਿੰਨ ਸੌ ਰੁਪਏ ਬਚਣਗੇ।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
ਬਸ ਇੱਥੋਂ ਹੀ ਮਾਰ ਖਾ ਗਿਆ ਮੈਂ।
ਹਮ, ਆਪਾਂ ਸਸਤਾ ਕਰਕੇ ਦੇਖ ਲਿਆ ਵੀ ਹਾਂ। ਉੱਥੇ ਆਪਾਂ ਨੂੰ ਇੰਨਾ ਸਸਤਾ ਪੈ ਰਿਹਾ।
ਪਿਛਲੀ ਵਾਰ ਨਾ, ਸਰਦੀਆਂ ਮੈਂ ਕੋਟ ਮੰਗਵਾਇਆ ਸੀਗਾ। ਔਨਲਾਈਨ
ਹਮ।
ਅਤੇ ਮਤਲਬ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
ਉਹਦੀ ਜਿਹੜੀ ਕੁਆਲਿਟੀ ਸੀਗੀ ਨਾ, ਇੰਨੀ ਘਟਿਆ ਕੁਆਲਿਟੀ ਪੁੱਛੋ ਨਾ। ਤੁਸੀਂ ਮੀਸ਼ੋ ਦੀ ਗੱਲ ਕਹਿ ਰਿਹਾ। ਮੈਂ ਫਲਿਪਕਾਰਟ ਤੋਂ ਮੰਗਵਾਏ ਸੀਗੇ।
ਨਹੀਂ ਇਹਦੇ ਵਿੱਚ ਨਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਆਪਾਂ ਇਹਦੇ ਔਨਲਾਈਨ ਸ਼ੋਪਿੰਗ ਕਰਦੇ ਹਾ। ਮੈ ਮੀਸ਼ੋ ਤੋਂ ਦੇਖ ਆਖਿਆ, ਮੈਂ ਵੀ ਇੱਕ ਵਾਰੀ ਕੱਪੜਾ ਮੰਗਵਾਇਆ। ਕੱਪੜਾ ਨਹੀਂ ਸਹੀ ਨਿਕਲਦਾ। ਇਹਦੇ ਵਿੱਚ ਬਾਕੀ ਜਿਵੇਂ ਪ੍ਰੋਡਕਟ ਵਗੈਰਾ, ਆਪਾਂ ਮੰਗਵਾਉਣੇ ਹਾਂ ਨਾ, ਉਹ ਵਾਲੇ ਚੀਜ਼ ਵਧੀਆ ਨਿਕਲਦੀ ਹੈ।
ਜਿਵੇਂ
ਜਿਵੇਂ ਹੁਣ ਮਨਕੇ ਚੱਲੋਗੇ। ਬਾਕੀ ਸਮਾਨ ਮੈਂ ਕਾਫ਼ੀ ਹੋਰ ਵੀ ਚੀਜ਼ਾਂ ਮੰਗਵਾਈਆਂ। ਉਹ ਵਾਲੀਆਂ ਸਾਰੀਆਂ ਮੇਰੀਆਂ ਵਧੀਆ ਨਿਕਲੀਆਂ। ਪਰ ਮੈਂ ਇੱਕ ਵਾਰੀ ਨਾ, ਜਿਵੇਂ ਮੈਰਿਜ ਦੇ ਵਾਸਤੇ ਗ ਕੋਈ ਗ ਉਹ ਕੀਤਾ ਸੀਗਾ। ਲੰਚਾ ਹੈਗਾ ਉਹ, ਤੇ ਉਹ ਜਦੋਂ ਦੇਖਣ 'ਚ ਤਾਂ ਇਨਾ ਹੈਵੀ ਲੱਗ ਰਿਹਾ ਸੀਗਾ ਮੈਂ ਕਿਹਾ ਹਾਂ ਚਲੋ ਵਧੀਆ ਹੈ ਵੀ, ਲੇ ਉਹ ਮੈਰਿਜ ਇੰਜੋਏ ਹੋਜੂਗੀ ‌। ਪਰ ਜਦੋਂ ਉਹ ਆਇਆ ਨਾ ਗਾ, ਤੇ ਮੇਰਾ ਤਾਂ ਮੂਡ ਹੀ ਖਰਾਬ ਹੋ ਗਿਆ।
ਅੱਛਾ-ਅੱਛਾ ਮਤਲਬ, ਇਸ 'ਚੋਂ ਮੈ ਜੀ ਆਪਾਂ ਕਹਿ ਰਹੇ ਹਾਂ ਤੁਹਾਡੀ ਗੱਲ ਤੁਸੀਂ ਇਹ ਆਖਣਾ ਚਾਹੁੰਦੇ ਹੋ ਕਿ ਮਤਲਬ, ਜਿਹੜਾ ਹੋਰ ਸਮਾਨ ਹੈਗਾ ਜਿਵੇਂ- ਕਰੋਕਰੀ ਦਾ ਸਮਾਨ ਆ ਗਿਆ ਕੋਈ ਘਰ ਦਾ ਫਰਨੀਚਰ ਦਾ ਸਮਾਨ ਹੋ ਗਿਆ, ਕੋਈ ਮਤਲਬ ਆਹ ਸਮਾਨ ਮੰਗਵਾਓ ਕੱਪੜੇ-ਕੁਪੜੇ ਵਗੈਰਾ ਜਿਵੇਂ, ਉਹ ਨਾ ਮੰਗਵਾਓ।
ਕੱਪੜਾ ਨਾ ਮੰਗਵਾਉਗਾ, ਕੱਪੜਾ ਨਹੀਂ ਸਹੀ ਨਿਕਲਦਾ ਹੈਗਾ ਇਹਦੇ ਵਿੱਚ।
ਔਰ ਜਿਵੇਂ ਮੈਂ ਪੁੱਛਣਾ ਚਾਹੁੰਦਾ, ਜਿਵੇਂ ਆਪਾਂ ਕਰਦਾ
ਕਾਫੀ ਜਾਣੇ ਨੇ ਦੱਸ ਤਾਂ ਕਹਿੰਦੇ ਨਾ ਕੋਈ ਵੀ ਆਪਾਂ, ਜਿਵੇਂ ਔਨਲਾਈਨ ਕੱਪੜਾ ਮੰਗਵਾਉਣੇ ਆ ਨਾ ਕਹਿੰਦੇ, ਕੱਪੜਾ ਨਹੀਂ ਸਹੀ ਨਿਕਲਦਾ। ਉਹ ਦੇਖਣ 'ਚ ਤਾਂ ਐਨ ਵੀ, ਉਹਨਾਂ ਨੇ ਦਿਖਾਇਆ ਹੈ ਵੀ ਆ ਪੂਰਾ ਤੇ ਜਦੋਂ ਆਇਆ ਨਾ, ਐਨ ਹਲਕਾ ਰੱਦੀ ਮਾਲ ਸੀਗਾ ਬਿਲਕੁਲ।
ਤੇ ਤੁਸੀਂ ਨਾ ਕਦੇ ਕਰਦਾ ਸਮਾਨ ਮੰਗਵਾਇਆ, ਜਿਵੇ ਰਾਸਣ ਪਾਣੀ ਹੋ ਗਿਆ, ਚੀਨੀ, ਇਹ ਚੀਜਾ ਕਦੇ ਮੰਗਾਈਏ ਤੁਸੀ?
ਨਹੀ ਮੈ ਜ ਹ ਸ਼ੋਪ ਤੇ ਗ ਇਕ ਦੋ ਵਾਰ, ਕਾਫੀ ਵਾਰੀ ਮੈ ਜਿਵੇ ਪ੍ਰੋਡਕਟ ਹੈਗੇ- ਮਿਲੂਗਾ ਮਨਿਆਰੀ ਦੇ, ਉਹ ਚੀਜ਼ ਮੰਗਵਾਈ ਹੈਗੀ। ਹੂੰ, ਕਹਿਦੇ ਬੈਗ ਵਗੈਰਾ ਹੈਗਾ ਜਾਂ- ਸ਼ੂਜ ਵਗੈਰਾ ਜਿਹੜੇ ਹਿਸਾਬ ਤੇ ਹੈਗਾ, ਉਹ ਵਾਲੇ ਚੀਜਾ ਵਧੀਆ ਨਿਕਲਿਆ। ਪਰ ਮੇਰਾ ਬਸ ਉਥੇ ਮੂਡ ਖਰਾਬ ਹੋਇਆ ਸੀਗਾ, ਜਦੋ ਮੈ ਉਹ ਕੱਪੜਾ ਮੰਗਵਾਇਆ ਸੀ।
ਤੇ ਮੈਨੂੰ ਨਾ ਮੇਰਾ ਮਤਲਬ, ਮੈਨੂੰ ਨਾ ਮੇਰਾ ਫਰੈਡ ਕਹਿ ਰਿਹਾ ਸੀਗਾ ਕਹਿ ਰਿਹਾ ਕਿ- ਇਹ 'ਚੋਂ ਔਫਰ ਆਈ ਹੋਏ ਹੈ। ਚੀਨੀ ਹੋ ਗਿਆ, ਕਰ ਦਾ ਸੈਮਪੂ ਹੋ ਗਿਆ, ਸ਼ਾਬੂਨ ਕਹਿਣਾ- ਕਹਿਦੇ ਓਫਰ ਬਹੁਤਏ ਆ, ਕਹਿਦੇ ਉਹ 'ਚੋ ਮੰਗਾਲੈ। ਤੁਸੀਂ ਤੁਹਾਡੇ ਰ ਨਾਲ ਤੁਹਾਡੀ ਤੁਸੀਂ ਮਤਲਬ ਇਨਾ ਟਾਈਮ ਹੋ ਗਿਆ, ਸ਼ੋਪਿੰਸ-ਸ਼ਾਪਿੰਗ ਕਰਦੇ ਨੂੰ ਮੈ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ, ਕਿ ਮਤਲਬ -ਮਤਲਬ ਸਮਾਨ ਮੰਗਾਵਾਵਾਂ ਜਾਂ ਔਫਲਾਈਨ ਲੈ ਕੇ ਆਵਾ ਮੈ?
ਇਹ ਵਾਲਾ ਤਾਂ, ਜਿਵੇ ਹੁਣ ਮੈ ਖਾਣ ਵਾਲੀ ਚੀਜ ਵਗੈਰਾ, ਕੋਈ ਨੀ ਮੰਗਵਾਈ ਐਗੀ। ਵੈਸੇ ਬਾਕੀ ਜਿਵੇ ਪ੍ਰੋਡਕਟ ਹੈਗੇ, ਸਾਡੇ ਲੇਡੀਸ ਦੇ ਗਾ- ਉਹ ਚੀਜ਼ ਮੰਗਵਾਈ ਹੈ, ਉਹ ਚੀਜ਼ ਮੈਨੂੰ ਵਧੀਆ ਮਿਲੀ ਹੈਗੀ। ਮੈ ਪਰਸ ਵਗੈਰਾ ਦਾ, ਜਿਵੇ ਹੁਣ ਲੇਡੀਸ ਦਾ ਪਰਸ ਹੋ ਗਿਆ ਹੈਗਾ। ਉਹ ਚੀਜ ਮੰਗਵਾਈ, ਉਹ ਵੀ ਬਹੁਤ ਵਧੀਆ, ਲਿਪੀਸਟਿਕ ਹੋ ਗਈ, ਆਜਿਵੇ ਲੇਡੀਜ਼ ਦੇ ਪ੍ਰੋਡਕਟ ਹੈਗੇ। ਉਹ ਸਾਰੇ, ਬਹੁਤ ਵਧੀਆ ਨਿਕਲੇ।
ਤੇ ਮੇਰੇ ਨਾ, ਦਾਦਾ ਜੀ ਕਹਿ ਰਹੇ ਸੀਗੇ, ਪੰਜ ਛੇ ਦਿਨ ਪਹਿਲਾ- ਹੈਲੋ-
ਹਾਂਜੀ- ਹਾਂਜੀ, ਬੋਲੋ-
ਮੇਰੇ ਦਾਦਾ ਜੀ ਮੈਨੂੰ ਕਹਿ ਰਹੇ ਸੀਗੇ ਮਤਲਬ, ਜਿਹੜੇ ਤੂੰ ਸਮਾਨ ਤਾਂ ਮੰਗਾਵਾ ਰਿਹਾ ਔਨਲਾਈਨ- ਤੇ ਹੁਣ ਆ, ਜਿਹੜੇ ਸਮਾਨ ਹੈਗਾ ਨਾ- ਜਿਹੜਾ ਸਮਾਨ ਹੈਗਾ, ਤੇ ਨਾ ਜਿਵੇ- ਘਰ ਦਾ ਸਮਾਨ ਹੈਗਾ ਨਾ, ਤੂੰ ਔਨਲਾਈਨ ਨਾ ਮਗਵਾ, ਔਫਲਾਈਨ ਲੈਕੇ ਆਇ ਕਰ। ਜਿਵੇ, ਹੁਣ ਮੈਨੂੰ ਕਹਿ ਰਹੇ ਸੀਗੇ ਕਹਿੰਦੇ- ਕਿ ਹੁਣ ਥੋੜਾ ਮਤਲਬ, ਸਰਦੀਆਂ 'ਚ ਗੱਲ ਹੈਗੀ ਤੇ- ਉਹਸ਼ ਟਾਈਮ, ਮੈ ਉਹ- ਸਾਡੇ ਨਾ ਪਿੰਡ ਮਤਲਬ ਕਹਿਦੇ ਆ, ਜਮਾਨਾ ਜਮਾਨ ਜਮਾਉਦੇ ਹਾਂ ਅਸੀ।
ਹਾਂਜੀ- ਹਾਂਜੀ-
ਸਰਦੀਆਂ ਵਾਸਤੇ ਤੋਂ ਮਤਲਬ ਉਹ ਕਾਜੂ ਬਦਾਮ ਹੈ- ਕਿ ਕਿਸਮਿਸ ਇਹ ਲੇ ਕੇ ਆਉਣੀ ਸੀਗੀ ਮੈਂ-
ਹੂੰਮ -
ਦਾਦਾ ਜੀ ਨੂੰ ਕਿਹਾ ਸੀਗਾ ਮੈ ਕਿਹਾ ਮੈ ਕਿਹਾ ਆਪਾਂ ਮਤਲਬ ਇਥੋਂ ਲੈਕੇ ਆਵਾਂਗੇ ਨਾ ਆਪਣੇ- ਪੰਜ ਹਜ਼ਾਰ ਰੁਪਏ ਲੱਗ ਰਿਹਾ ਐ। ਤੇ ਮਤਲਬ ਔਨਲਾਈਨ ਮੰਗਗਾਵਾਂਗੇ ਤਾਂ ਆਪਣੇ ਤਿੰਨ ਹਜ਼ਾਰ ਰੁਪਏ ਲਗ ਰਹੇ ਹੈ।
ਹੂੰਮ -
ਉਹ ਕਹਿੰਦੇ ਕਿ ਇਹ ਚੀਜ਼ਾ - ਵੀ ਔਨਲਾਈਨ ਨਹੀ ਮੰਗਾਉਣੀ ਚਾਹੀਦੀ, ਉਹਨਾ 'ਚ ਪਤਾ ਨੀ ਰੰਗ ਕੀਤਾ ਹੋਵੇ ਕੁਆਲਿਟੀ ਦਾ ਫ਼ਰਕ ਹੁੰਦਾ। ਆਪਾਂ ਮਤਲਬ ਜਿਹੜੀ ਚੀਜ਼ ਮੈਂਨੂੰ ਉਹਨਾਂ ਕਿਹਾ ਜਿਹੜੀ ਚੀਜ ਖਾਣੀ ਹੈ ਨਾ ਉਹ ਵਧੀਆ ਖਾਓ- ਭਲੇ ਪੈਸੇ ਦੋ ਫਾਲਤੂ ਐਕਸਟਰਾਂ ਲਗ ਜਾਏ-
ਨੀਗਾ ਹਾਂ ਕਿਥੇ ਆਪਾਂ ਚੀਜ਼ ਦੇਖ ਕੇ ਲੈਣੀ ਖਾਣਾ ਵੀ-
ਕਹਿੰਦੇ ਹਰ ਬੰਦੇ ਨੂੰ ਔਨਲਾਈਨ ਨਹੀ ਹੋਣਾ ਪੈਂਦਾ ਹੋਨਲਾਈਨ ਨਾ ਹੋ ਜਾਵੇ ਪੂਰਾ ਕਦੇ ਔਫਲਾਈਨ ਹੋਣਾ ਚਾਹੀਦਾ ਬੰਦੇ ਨੂੰ-
ਹਾਂ- ਹਾਂ-
ਐਸ ਕਰਕੇ ਮਤਲਬ ਮੈਤਾਬ ਜਿਹੜੇ ਘਰ ਦਾ ਸਮਾਨ ਥੋੜ੍ਹਾ ਬਹੁਤ ਸੀਗਾ ਮਤਲਬ ਔਫਲਾਈਨ ਲੈ ਕੇ ਆਂਦਾ ਜੀ-
ਹਾਂ ਨਹੀ ਮੈ ਤਾਂ ਵੈਸੇ ਪ੍ਰੋਡਕਟ ਵਗੈਰਾ ਹੀ ਮੰਗਵਾਇਆ ਹੈਗਾ ਤੇ ਜਿਵੇਂ ਖਾਣ ਵਾਲੀ ਚੀਜ ਹੈਗੀ- ਕੋਈ ਉਹ ਚੀਜ਼ ਨੀ ਮੈਂ ਮੰਗਵਾਈ ਕਿਉਂਕਿ ਉਹ ਚੀਜ ਮੈਨੂੰ ਹਜੇ ਵਿਸ਼ਵਾਸ ਵੀ ਹੈਨੇ ਗਾ-
ਤੁਸੀਂ ਪ੍ਰੋਡਕਟ ਮੰਗਾਏ ਹੋ ਤੇ ਤੁਸੀਂ ਮੈਨੂੰ ਆਹ ਦੱਸੋ ਕਿ ਜਿਵੇਂ ਤੁਸੀਂ ਆਹ ਪ੍ਰਡਕਟ ਕਦੇ ਔਫਲਾਈਨ ਵੀ ਲੀਤਾ ਹੋਣਾ?
ਹਾਂ ਔਫਲਾਈਨ ਵੀ ਲੈਤਾ ਹੈਗਾ ਪਰ ਸੇਮ ਹੀ ਐ ਪ੍ਰੋਸੈਸ ਉਹਦਾ
ਸੈਮ ਹੀ ਐ, ਮਤਲਬ ਤੁਹਾਡੇ ਕਹਿਣ ਦੀ ਕਹਿਣ ਦੀ ਗੱਲਾਂ ਐ ਕਿ ਜੇਹੜੇ ਮਤਲਬ ਇਹ ਵੀ ਸਮਾਨ ਹੈਗੇ ਜਿਹੜੇ ਪ੍ਰੋਡਕਟ ਹੈਗੇ ਐ ਮਤਲਬ ਉਹ ਸੇਮ ਹੀ ਹੁੰਦੇ ਐ ਤੇ ਉਸ ਮੇਂ ਸੇਮ ਵਜ ਦੇ ਬੰਦੇ ਨੂੰ
ਹਾਂ ਸੇਮ ਹੀ ਪ੍ਰੋਸੈਸ ਹੈਗਾ ਉਹਦਾ ਦਾ ਜਿਵੇਂ ਮੈਂ ਹੁਣ ਬਜ਼ਾਰੋਂ ਵੀ ਖਰੀਦਦੀ ਹੈਗੀ ਉੱਥੋਂ ਵੀ ਲੇ ਕੇ ਆਉਂਦਾ ਹੈਗਾ ਸੇਮ ਪ੍ਰੋਸੈਸ ਐਂ
ਔਫਲਾਈਨ 'ਚ ਤਾਂ ਮੈਮ ਉਹ ਵੀ ਸਿਸਟਮ ਹੈਗਾ ਨਾ ਕਹਿ ਰਿਹਾ ਕਿ ਮਤਲਬ ਜਿਵੇਂ ਸਮਾਨ ਆਪਾਂ ਮੰਗਾ ਲੈਣੇ ਆ ਤੇ ਜਿਵੇਂ ਪਸੰਦ ਨਹੀਂ ਆਇਆ ਤੇ ਆਪਾਂ ਉਹਨੂੰ ਰਿਟਰਨ ਵੀ ਕਰ ਸਕਦੇ ਆਂ ਵਧੀਆ ਆ ਮਤਲਬ ਉਹ ਆਪਣੇ ਪੈਸੇ ਤੇ ਮਿਲ ਜਾਂਦੇ ਫਿਰ ਆਪਾਂ ਨੂੰ
ਹੂੰਮ, ਔਨਲਾਈਨ 'ਚ ਵੀ ਹੋ ਜਾਂਦਾ ਰਿਟਰਨ
ਹਾਂਜੀ- ਹਾਂਜੀ ਮੈਂ ਤਾਂ ਆਪ ਦਾ ਮੋਬਾਇਲ ਬਿਨਾ ਐਥੋਂ ਮਿਲ ਰਿਹਾ ਸੀਗਾ ਬੰਦਾ ਜਿਆਦਾਤਰ ਤੇ ਉੱਥੇ ਡਿਸਕਾਊਂਟ ਕਰਕੇ ਗਿਆਰਾਂ ਹਜ਼ਾਰ ਦਾ ਮਿਲ ਰਿਹਾ ਸੀ ਮੈਂ ਤਾਂ ਆਪ ਔਨਲਾਈਨ ਮੰਗਾਇਆ ਸੀਗਾ ਔਨਲਾਈਨ 'ਚ ਆ ਵੀ ਸਿਸਟਮ ਹੈਗਾ ਮੈਮ ਜਿਮੇ ਤੁਹਾਡੇ ਕੋਲ ਕੋਈ ਮੋਬਾਈਲ ਪਿਆ ਨਾ ਪੁਰਾਣਾ
ਹੂੰ
ਜਿਵੇਂ ਚੱਲ ਨੀ ਰਿਹਾ ਯੂਸ ਨੀ ਆ ਰਿਹਾ ਤੁਸੀਂ ਨਾ ਬਜ਼ਾਰ 'ਚ ਜਾ ਕੇ ਵੇਖ ਲਿਓ ਔਫਲਾਈਨ ਕੋਈ ਨੀ ਲੈਂਦਾ
ਔਫਲਾਈਨ ਤੁਸੀਂ ਕਿੰਨਾ ਈ ਘੁੰਮ ਲਿਓ ਕੋਈ ਨੀ ਲੈਂਦਾ ਤੇ ਔਨਲਾਈਨ ਕਹਿ ਰਿਹਾ ਕਿ ਉਹ ਫੋਨ ਜਿਵੇਂ ਤਾਡੇ ਕੋਲ ਪੁਰਾਣਾ ਮੋਬਾਈਲ ਹੈਗਾ ਨਾ ਉਹ ਲੈ ਕੇ ਉਹ ਜਿਹਨਾ ਜਿਹਨਾਂ ਦਾ ਕੱਟੂਗਾ ਕੱਟ ਕੇ ਉਹ ਨਵਾਂ ਮੋਬਾਈਲ ਦਿੰਦੇ ਉਹ
ਅੱਛਾ, ਮੈਂ ਤਾਂ ਨੀ ਏਦਾਂ ਕਰਕੇ ਦੇਖਿਆ ਮੋਬਾਇਲ ਆਲਾ ਸਿਸਟਮ।
ਆਹ ਸਿਸਟਮ ਵਧੀਆ ਜੇ ਅਪਣੇ, ਆਪ ਅਪਣੇ-ਅਪਣੇ ਫੈਮਿਲੀ ਅਪਣੇ ਘਰ'ਚ ਨਾ ਤੁਸੀਂ ਮੰਨਕੇ ਚਲੋ, ਇੱਕ-ਦੋ ਮੋਬੈਲ'ਚ ਇਹੋ ਜਿਹੇ ਹੋਣੇ ਜਿਹੜੇ ਖਰਾਬ ਪ‌ਏ ਆ, ਘਰੇ।
ਹਾ।
ਉਹ ਦੇਕੇ ਵੀ ਆਪਾ ਮਤਲਬ ਨਵਾਂ ਲੈ ਸਕਦੇ ਆ ਮੋਬੈਲ, ਔਫ ਔਨਲਾਈਨ।
ਅੱਛਾ।
ਦੇਖੋ ਜੀ ਆਪਣੀ ਤਾਂ ਮਿਡਲ ਫੈਮਿਲੀ ਐ, ਤੇ ਮਿਡਲ ਫ ਫੈਮਲੀ ਆਪਾਂ ਸੋਚਦੇ ਆ ਕਿ ਆਪਣੇ ਦੋ ਪੈਸੇ ਬੱਚੇ। ਐਸ ਕਰਕੇ ਮੇਰੀ, ਮੈਂ ਸੋਚਦਾਂ ਕਿ ਹਾਂਜੀ-ਹਾਂਜੀ, ਮੈਂ ਸੋਚਦਾ ਕਿ ਔਨਲਾਈਨ ਈ ਸ਼ੋਪਿੰਗ ਕਰਨੀ ਚਾਹੀਦੀ ਐ, ਬੰਦੇ ਨੂੰ।
ਹੂੰ, ਹੂੰ।
ਹਾਂਜੀ-ਹਾਂਜੀ, ਔਫਲੈਨ ਤਾ ਚਲੋ ਮਜ਼ਬੂਰੀ'ਚ ਕਰ ਲੈਂਨੇ ਆ ਬੰਦਾ।
ਹਾਂਜੀ, ਚਲੋ ਠੀਕ ਆ, ਮੈਂ ਨਾ ਬਿਜੀ ਆ ਥੋੜਾ ਜਾ
ਓਕੇ-ਓਕੇ, ਕੋਈ ਗੱਲ ਨੀ ਜੀ।
ਹਾਂਜੀ।